ਹੈਲੋ ਸਸਰੀਕਾਲ ਭਾਜੀ।
ਸਸਰੀਕਾਲ ਭਾਜੀ ਸਸਰੀਕਾਲ ਹੋਰ ਕੀ ਹਾਲ ਚਾਲ ਭਾਜੀ।
ਮੈਂਖਾ ਜੀ ਮੌਜਾਂ ਮੋਜਾਂ ਹੋਰ ਕੀ ਹਾਲ ਤੁਹਾਡੇ।
ਬਹੁਤ ਵਧੀਆ ਬਾਈ ਚੱਲੀ ਜਾਂਦਾ।
ਮੈ ਭਾਜੀ ਆਸਤੇ ਮੈਂ ਕਿਹਾ
ਭਾਜੀ ਨੂੰ ਮੈਂਖਾ ਯਾਦ ਕਰਾਂ।
ਹਾਂ ਜ਼ਰੂਰੀ ਕਰਨਾ।
ਫੋਨ ਕਰਾਂ ਹੋਰ ਲੰਗਰ ਪਾਣੀ ਛੱਕ ਲਿਆ ਕਿ ਨਹੀਂ।
ਹਾਂ ਬਹੀ ਲੰਗੁਰਬਾਣੀ ਛਕ ਲਿਆ ਬਾਈ ਜੀ।
ਚਲੋ ਵਧੀਆ ਗੱਲ ਹੈਗੀ ਭਾਜੀ। ਹੋਰ ਸੁਣਾਓ?
ਬਸ ਤੁਸੀਂ ਸੁਣਾਓ ਭਾਜੀ ਤੁਸੀਂ ਛੱਕ ਲਿਆ ਲੰਗਰ ਪਾਣੀ।
ਬਸ ਲੰਗਰਪਾਣੀ ਲੈ ਲਿਆ ਹੋਰ ਤੁਹਾਡਾ ਫੋਣ ਆ ਸੀ। ਘਰ ਪੇਂਟ ਪੂਟ ਕਰਾਣਾ ਮੈਖਾਂ। ਅੱਛਾ ਨਵਾਂ ਬਣਾਇਆ ਘਰ।
ਹਾਂਜੀ ਬਾਈ ਬਣਾਏ ਚਾਰ ਕਮਰੇ ਬਣਾਏ ਆ ਦੋ ਕਮਰੇ ਉੱਪਰ ਆ।
ਅੱਛਿਆ ਚਲੋ ਵਧੀਆ ਗੱਲ ਏ।
ਹਾਂਜੀ ਹਾਂਜੀ ਤੇ ਉੱਪਰ ਕਮਰੇ ਬਣੇ ਬਣਾਏ। ਦੋ ਹਾਂ ਦੋ ਕਮਰੇ ਬਣਾਏ ਉੱਪਰ। ਤੇ ਕਹਿਣ ਮਤਲਬ ਕਿਚਨ ਵੀ ਨੀ ਹੈਗਾ ਉੱਪਰ ਹੈਗਾ ਆ। ਤੇ ਬਾਤ ਬੂਥ ਅਟੈਚ ਦੋਵਾਂ ਅਟੈਚ ਕਰਦੇ ਆ।
ਮੈਨੂੰ ਤੁਹਾਡੇ ਬੇਟੇ ਦਾ ਫੋਨ ਆਇਆ ਸੀ। ਉਹ ਕਹਿੰਦਾ ਆਪਾਂ ਪੇਂਟ ਕਰਾਣਾ ਤੇ ਡੈਡੀ ਨਾਲ ਗੱਲ ਕਰਨਾ ਸ਼ਾਮੀ ਫੋਨ ਕਰ ਮੈਂ ਆਖਿਆ ਕੋਈ ਨੀ ਮੈਂ ਕਰਦਾ।
ਹਾਂਜੀ ਹਾਂਜੀ ਨਹੀਂ ਤੁਹਾਡਾ ਭਾਈ ਨਾਂ ਹੀ ਬੜਾ ਪਿੰਡ ਵਿੱਚ।
ਹਾਂ ਦੇਖੋ ਭਾਜੀ ਨਾਮ ਤੇ ਹੋਣਾ ਹੀ ਚਾਹੀਦਾ ਬੰਦੇ ਦਾ। ਕੰਮ ਤਾਂ ਹੀ ਕਿਹਾ ਦੇਖੋ ਜਿਹਦਾ ਨਾਮ ਨੀ ਹੈਗਾ ਉਹ ਕੰਮ ਕੀ ਕਰੇਗਾ। ਹਾਂਜੀ ਸਾਡੀ ਗੱਲ ਕੰਮ ਦੇ ਉ ਤੇ ਜੀ ਕੰਮ ਨੀ ਕੀਤਾ ਦਾ ਆਪਾਂ ਕਹਿਦਾਗੇ ਉੱਦਾਂ ਦਾ ਜੀ। ਵਧੀਆ ਚੀਜ ਹੈਗੀ ਆ।
ਹਾਂਜੀ- ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਆ ਭਾਜੀ।
ਸਾਰਾ-ਸਾਰਾ ਟੋਟਲ-ਟੋਟਲ ਹੀ ਕਰਾਉਣਾ ਘਰ ਬਾਹਰ ਦਾ।
ਹਾਂਜੀ-ਹਾਂਜੀ।
ਚਲੋ ਕੋਈ
ਹਾਂਜੀ ਮੈਂ ਤੁਹਾਨੂੰ ਵੀ ਏਦ੍ਹਾ ਜਿਦੇ ਨਵੇ- ਨਵੇਂ ਹੁੰਦੇ ਸੀਗੇ ਆਜ ਤੋਂ ਪੰਜਾਹ ਚਾਲੀ ਸਾਲ ਪਹਿਲਾਂ ਪੰਦਰਾਂਹ ਵੀਹ-ਸਾਲ ਪਹਿਲਾਂ। ਹੁਣ ਤੇ ਤੁਹਾਡੀ ਬੈਗ ਨਾ ਲੇਵਰੀ ਹੀ ਬੜੀ ਧੂੰਆਂ- ਧੁੰਮ ਮਚਾਈ ਜਾਂਦੀ ਏ।
ਭਾਜੀ ਅੱਜ ਲੋਕੀ ਬੋਲਦੇ ਨੇ ਦੇਖੋ ਲੋਕ ਦੇ ਜਿੰਨੇ ਮੂੰਹ ਓਨੀ ਗੱਲਾਂ।
ਨਹੀਂ ਤੁਹਾਡੇ ਚੇਲੇ ਆ ਬਾਈ ਸਾਰੇ ਜਿੰਨੇ ਵੀ ਹੈ ਜੀ ਮਤਲਬ।
ਚੇਲੇ ਤੇ ਦੇਖੋ ਕਾਟ ਕਰਦੇ ਹੀ ਕਰਦੇ ਨੇ ਜੀ ਦੇਖੋ
ਹਾਂਜੀ- ਹਾਂਜੀ ਚੇਲੇ ਗੱਲ।
ਪਰ ਸਾਡੇ ਮਨ 'ਚ' ਦੇਖੋ ਚੇਲਿਆਂ ਵਾਸਤੇ ਕੋਈ ਐਸੀ ਵੈਸੀ ਗੱਲ ਨਹੀਂ ਹੈ।
ਆਹ ਕੰਮ ਵੀ ਤੁਡਾ- ਤੁਡਾ ਕਹਊ ਨਾ ਫਿਰ ਆਪਣਾ ਕਰਦੇ ਬਾਈ ਤੁਹਾਡਾ ਕੰਮ ਕਰਾਈ ਜਾਂਦੇ ਨੇ। ਕੋਈ ਦੇਖ ਲਓ ਇੰਨੇ-ਇੰਨੇ- ਇੰਨੇ ਸਾਲ ਹੋ ਗਏ ਇਹਨਾਂ ਨੂੰ। ਹੈਂ ਕਿਸੇ ਨੂੰ ਦੱਸ ਸਾਲ ਹੋਏ ਆ ਕਿਸੇ ਨੂੰ ਬਾਰਾਂ ਸਾਲ ਹੋਏ ਕ ਢੰਡੇ ਕੰਮ ਕਰਦਿਆਂ ਨੂੰ ਤੇ ਤੁਸੀ ਕਹਿ ਦੇਣਾ ਸੀ। ਦੇ
ਏ ਸਾਡਾ ਭਾਜੀ ਦੇਖੋ। ਆਪਾਂ ਕਿਸੇ ਨੂੰ ਕੁਛ ਨੀ ਕਹਿੰਦੇ।
ਹਾਂਜੀ-ਹਾਂਜੀ।
ਦੇਖੋ ਪਤਾ ਕੀ ਹੁੰਦਾ ਭਾਜੀ।
ਹਾਂਜੀ-ਹਾਂਜੀ।
ਇੱਕ ਤੇ ਜਿਵੇਂ ਬੰਦਾ ਕਹਿੰਦੇ ਨਾ ਸਾਡੇ ਵਰਗੇ ਹੀ ਸਾਰੇ ਹੁੰਦੇ ਨੇ। ਆਪਾਂ ਉਹ ਚੀਜ਼ ਨੂੰ ਲੈ ਕੇ ਚੱਲਦੇ ਆ।
ਹਾਂਜੀ-ਹਾਂਜੀ।
ਆਪਾਂ ਐ ਨੀ ਦੇਖਦੇ ਹਾਂ ਵੀ ਸਾਡੇ ਤੋਂ ਉੱਚਾ ਵੀ ਏ ਨੀਵਾਂ ਵੀ ਏ।
ਹਾਂਜੀ- ਹਾਂਜੀ।
ਆਪਾ ਇਹ ਨੀ ਕਹਿੰਦੇ ਆਪਾਂ ਇਹ ਕਹਿੰਦੇ ਆ ਕਿ ਜਿਹੜਾ ਸਾਡੇ ਸਾਹਮਣੇ ਹੈਗਾ ਨਾ ਬੰਦਾ
ਹਾਂਜ- ਹਾਂਜੀ।
ਉਹ ਸਾਡੇ ਵਰਗਾ ਹੀ ਏ।
ਬਿਲਕੁਲ ਸਹੀ।
ਦੇਖੋ ਜੀ, ਭਾਜੀ ਦੁਨੀਆਂ ਦੇ ਐਵੇਂ ਤੇ ਅੰਬਾਨੀ- ਅਡਾਨੀ ਸਬ ਹੈਗੇ ਨੇ।
ਹਾਂਜੀ।
ਠੀਕ ਹੈ, ਸਭ ਨੇ ਆਪਾਂ ਕਿਸੇ ਕੋਲ ਕੀ ਲੈਣਾ।
ਸਹੀ ਗੱਲ ਹੈ। ਆਪਣੀ ਕੰਮ -ਕਾਮ ਨਾਲ਼ ਮਤਲਬ ਰੱਖਣਾ ਚਾਹੀਦਾ ਸਿੱਧੀ ਗੱਲ ਹੈ ਜੀ।
ਹਮ।
ਹੁਣ ਤੁਹਾਡੇ ਬੰਦੇ ਯਾਦ ਆਂਦੇ ਆ। ਇੰਨੇ ਪਿਆਰੇ ਬੱਚੇ ਆ ਤੋਡੇ ਘੰਟੇ 'ਚ ਕੰਮ ਕਰਦੇ ਆ। ਦੇਖੋ ਜੀ, ਕਦੀ ਵੀ ਉਹਨਾ ਨੇ ਆ ਨੀ ਕਹਿਣਾ, ਹੈਗਾ ਜੀ ਮੈਂ ਰੋਟੀ ਖਾਣ ਚੱਲੇ ਆ ਜੀ। ਉਨ੍ਹਾਂ ਕਹਿਣਾ ਆਂਟੀ ਦੇਖੋ, ਘਰ ਅਸੀ ਜਾਵਾਂਗੇ ਦੋ ਘੰਟੇ ਦੀ ਗੱਲ ਆ ਸਿੱਧੀ ਜੇ। ਛੇ ਖਵਾਣੇ ਨੀ, ਫੁਲਕੇ ਖਵਾਣੇ ਦੋ, ਖਵਾਣੇ ਲੋ ਅਸੀਂ ਮੈਨੂੰ ਸਮਝਾਇਆ ਕੇ ਦੋ ਘੰਟੇ ਬਾਅਦ ਆਣਾ ਤੇ, ਤੁਹਾਡਾ ਕੰਮ ਆ ਕਰਦੇ।
' ' ਹਾਂਜੀ-ਹਾਂਜੀ।
ਅਹ ਦੇਖੋ, ਉਹ ਦੋ ਘੰਟੇ। ਕਿੰਨਾ ਕੰਮ ਨਿਕਲ ਜਾਂਦਾ ਭਾਈ, ਇਹ ਵੀ ਦੇਖੋ ਹਨਾ ਤੁਸੀਂ ' ' ਜੇ ਚਾਰ। ਚਾਰ ਬੰਦੇ, ਪੰਜ ਬੰਦੇ ਲੱਗੇ ਹੋਣ, ਕੰਮ ਦੋ ਘੰਟੇ। ਭਾਜੀ ਇੱਕ ਦਿਹਾੜੀ ਦਾ ਕੰਮ ਦਿਹਾ ਡੇਢ ਦਿਹਾੜੀ ਕੰਮ ਬਣ ਜੋ।
ਹਮ ' '
ਕਹਿੰਦਾ, ਬੱਚੇ ਇਕੱਲੇ ਬੰਦੇ ਬਹੁਤ ਸਹੀ ਐ, ਬਾਈ ਮੈਂ ਦੀ ਗੱਲ।
' ' ਬਿਲਕੁੱਲ-ਬਿਲਕੁੱਲ ਕਰਦੇ ਐ।
ਫਿਰ ਭਾਈ ਕਿੱਦਣ ਆਓਗੇ, ਤੁਸੀ ਭਾਈ, ਕਰਨ ਵਾਸਤੇ ਕੰਮ ਫਿਰ ਤੁਸੀ?
ਭਾਂਜੀ, ਜਿੱਦਾਂ ਤੁਸੀ ਕਹੋ?
ਤੁਸੀ ਜਾਓਗੇ ਮਾੜਾ-ਮੋਟਾ ' ' ਕਹਿਣ ਦਾ ਮਤਲਬ ਆਈ ਓ ਮਾੜਾ ਨਾਲ। ਗੇੜਾ ਕੱਢ ਜੀ ਓ, ਉਹ ਚਰਨ ਪਾ ਜੀ ਘਰ ਤੁਸੀ ਕਦੇ।
ਭਾਜੀ ਆਪਾਂ ਤੇ ਦੇਖੋ, ਤੁਹਾਡਾ ਘਾਰ ਨਵਾ ਤੇ ਵੇਖਿਆ ਹੋਇਆਂ।
ਨਵਾਂ ਬਣਾਇਆ। ਘਰ ਮੈਂ ਕਿਹਾ ਭਾਈ, ਦਾ ਆ ਆਧ ਪੱਕਾ ਤੇਲ ਹੀ, ਚੋਵਾਂਗੇ ਭਾਈ ਦਾ
ਜੀ ਵੱਡੇ ਸਾਡੇ ਬੰਦੇ, ਭਰਾ।
ਆ।
ਆਪਾਂ ਤੁਹਾਡਾ ਤੁਹਾਡੀ ਗੱਲ ਮੰਨ, ਲਈ ਸਿਰ ਮੱਥੇ ਤੁਹਾਡਾ ਹੁਕਮ।
ਹਾਂਜੀ-ਹਾਂਜੀ, ਹਾਂਜੀ।
ਹਾਂ।
ਮੈਨੂੰ ਦੱਸਦਾ ਸੀ, ਤਾਏ ਮੇਰੇ ਦਾ ਮੁੰਡਾ।
' ' ਅੱਛਿਆ।
ਹਾਂਜੀ, ਸੋਢੀ ਦੱਸਦਾ ਸੀ। ਹਾਂ ਵੱਡਾ ਭਰਾ ਕਹਿੰਦਾ ਆ। ਉਹਨੇ ਮੇਰੇ ਮੁੰਡੇ ਨਾਲ ਗੱਲ ਕੀਤੀ ਕਿ, ਤੁਸੀਂ ਕੋਠੀ ਬਣਾਣੀ ਹੈ ਪੇਂਟ ਪੂਟ ਕਰਾਣਾ ਆ। ਕੱਲ੍ਹ ਦੋ ਮਹੀਨੇ ਹੋ ਗਏ ਆ ਤੇ, ਖਿਲਾਰਾ ਉਵੇਂ ਹੀ ਪਿਆ। ਤੇ ਮੈਂ ਮੁੰਡਾ ਕਹਿੰਦਾ ਕਰਾਣਾ ਆ, ਤੁਹਾਡਾ ਨਾਂ ਲਿਆ ਜਦੋਂ ਮੈਂ ਕਿਹਾ ਭਾਈ ਭਾਈ ਦਾ ਨਾਂ ਹੀ ਬਹੁਤ ਜ਼ਿਆਦਾ ਜੀ। ' ' ਮੈਂ ਇਹ ਹੋ ਸਕਦਾ ਜੇ ਭਾਜੀ ਟਾਈਮ ਹੈਗਾ, ਭਾਜੀ ਟਾਈਮ ਹੈਗਾ ਤਾਂ ਕਰਵਾਓ ਫਿਰ।
ਇਹ ਗੁਰੂ ਮਹਾਰਾਜ ਦੀ ਕਿਰਪਾ ਹੀ ਏ, ਤੁਹਾਡੀ।
ਹੋਣ ਚਾਹੀਦਾ, ਪਰ ਵੇਖ ਲਓ।
ਹਾਂਜੀ।
' ' ਉਹ ਟਾਈਮ ਬਹੁਤ ਮੁਸ਼ਕਿਲ ਨਿਕਲਦਾ।
ਹਾਂਜੀ-ਹਾਂਜੀ।
ਕਈ ਵਾਰੀ ਤੁਰਦੇ-ਫਿਰਦੇ ਰਹਿੰਦੇ ਆ, ਪੰਜ-ਪੰਜ, ਛੇੇ-ਛੇ ਦਿਨ ਦਸ-ਦਸ ਵੀਹ-ਵੀਹ ਦਿਨ। ਤਿੰਨ ਅੱਗੇ ਲੱਗੇ ਨੇ ਮਗਰ ਫੇਰ ਜਾ ਕੇ ਨੰਬਰ ਲੱਗਦਾ ਜਾਕੇ।
ਬੱਸ ਭਾਜੀ, ਅੱਜ ਤੇ ਤੁਹਾਡਾ ਆਪਾਂ ਕੰਮ ਕਰ ਦੇਣਾ।
ਹਾਂ ਮੈਨੂੰ ' ' ਆ ਰਿਹਾ, ਮੈਂ ਕਹਿ ਦਿੰਦਾ ਭਾਈ ਨੂੰ, ਤੁਹਾਡੇ ਕੰਮ ਮੈਂ ਕਹਿ ਦਿੰਦਾ ਮਤਲਬ ਕੱਲ੍ਹ ਤੇ, ਕੱਲ੍ਹ ਤੇ ਕੱਲ੍ਹ ਹੀ ਜਾਊ। ਵੀਰ ਜੀ ਤੁਸੀਂ ਗੱਲ ਕਰਲੋ, ਹਾਂਜੀ-ਹਾਂਜੀ। ਕੱਲ੍ਹ ਆਉਂਗੇ ਭਾਜੀ ਕੇ, ਬਾਅਦ 'ਚ' ਆਉਂਗੇ?
ਉਹ ਭਾਜੀ ਕੱਲ੍ਹ ਇੱਕ, ਵਾਰੀ ਆਜਾਂ ਗੇ।
ਹਾਂ ਜਦੋਂ ਆਪ ਗੇੜਾ ਕੱਢ ਦੀ ਉਹ ਮਾੜਾ ਜਾਂ
ਦੇਖੋ ਭਾਂਜੀ ਪਤਾ ਕੀ ਐ, ਆਪਾਂ ਕੱਲ ਤੁਹਾਡਾ ਸਮਾਨ ਲਿਖਵਾਦਾਗੇ।
ਹਾਂਜੀ-ਹਾਂਜੀ।
ਠੀਕ ਐ।
ਠੀਕ ਐ ਜੀ।
ਸਮਾਨ ਆਪਾਂ ਲਿਖਵਾ ਦਾਂਗੇ ਜੋ ਤੁਹਾਡਾ ਮੰਨ ਲਓ। ਕਹਿਣ ਦਾ ਮਤਲਬ ਕਿੰਨੇ ਕੁੱਟੀ ਦਾ ਕੱਟ ਲੱਗਣੇ ਨੇ,
ਹਾਂਜੀ-ਹਾਂਜੀ।
ਠੀਕ ਐ ਕਿੰਨੇ ਪੇਂਟ ਦੀ ਬਾਲਟੀਆਂ ਲੱਗਣੀਆਂ।
ਹਾਂਜੀ-ਹਾਂਜੀ।
ਆ ਦੂਜਾ ਕਹਿੰਦੇ ਭਾਜੀ ਕੀ ਕਹਿੰਦੇ ਉਹਨੂੰ। ਕਿ ਮੈਂ ਨਾਮ ਭੁੱਲ ਗਿਆ ਉਹਦਾ। ਇਹ ਜਿਹੜੇ ਰੇਗਮਾਰ ਹੁੰਦੇ ਨੇ ਹੋਰ ਵੀ ਪੇਂਟ ਦੇ ਬਰੱਸ਼-ਬਰੁਸ਼ ਹੁੰਦੇ ਨੇ।
ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਸਮਾਨ ਨਾ ਲਿਖਵਾ ਦੇਣਾ ਕਰਨਾ।
ਠੀਕ ਐ ਜੀ, ਹਾਂਜੀ-ਹਾਂਜੀ।
ਕੋਈ ਦਿੱਕਤ ਆਲੀ ਗੱਲ।
ਨਹੀਂ-ਨਹੀਂ ਕੋਈ ਦਿੱਕਤ ਵਾਲੀ ਗੱਲ ਕੋਈ ਨੀ ਬਾਈ ਦਿੱਕਤ ਵਾਲੀ ਗੱਲ,
ਸਮਾਨ ਮੈਂ ਲਿਖਵਾ ਦਾਂਗਾ ਤੁਸੀਂ ਲੈ ਆਉਣਾ ਮੈਂ ਫਿਰ ਪਰਸੋਂ ਤੋਂ ਦਿਹਾੜੀ ਲਾਵਾਂਗਾ ਤੁਹਾਡੇ ਇੱਥੇ
ਨਹੀਂ ਭਜੀ ਜੇ ਤੁਸੀਂ ਬਾਲ ਲਿਆਓ ਵੀ ਹਾਂ ਤੁਹਾਡੇ ਤੇ ਵਿਸ਼ਵਾਸ ਆ ਬਾਈ ਪੂਰਾ-ਪੂਰਾ ਇਹ ਗੱਲ ਕਾਦੀ।
ਭਾਜੀ ਦੇਖੋ।
ਹਾਂਜੀ।
ਸਹੀ ਗੱਲ ਦੱਸਾਂ ਨਾ ਮੈਂ ਤੁਹਾਨੂੰ
ਹਾਂਜੀ-ਹਾਂਜੀ।
ਤੁਸੀਂ ਮੈਨੂੰ ਸਮਾਨ ਲਿਆ ਦੇਣਾ।
ਠੀਕ ਐ ਜੀ।
ਠੀਕ ਐ।
ਹਾਂਜੀ।
ਕੋਈ ਇਸ਼ੂ ਆਲੀ ਗੱਲ ਤੇ ਨਹੀਂ।
ਨਹੀਂ-ਨਹੀਂ ਕੋਈ ਇਸ਼ੂ ਆਲੀ ਗੱਲ ਇਸ਼ੂ ਆਲੀ ਕੋਈ ਗੱਲ ਨੀ।
ਬਸ ਫੇਰ ਹੋਰ ਵਧੀਆ ਗੱਲ ਏ‌।
ਹਾਂਜੀ-ਹਾਂਜੀ। ਤੂੰ ਬਾਈ ਸਮਾਨ ਕੱਲ੍ਹ-ਕੱਲ੍ਹ ਲਿਖਵਾ ਦੀਓ। ਤੁਸੀਂ ਮੈਨੂੰ ਲੈ ਆਉਂਗਾ ਗੱਲ ਹਾਂਜੀ-ਹਾਂਜੀ, ਹਾਂਜੀ ਬਰਸੋਂ, ਸਟਾਟ ਹੋ ਜਾਂਦਾ ਕੰਮ ਵੇ
ਹਾਂ।
ਠੀਕ ਐ ਜੀ।
ਜੀ ਭਾਜੀ ਆਪਾਂ-ਆਪਾਂ ਲੋਕੀ ਜਿਹੜੇ ਨਾ,
ਹਾਂਜੀ-ਹਾਂਜੀ।
ਆਪਣਾ ਸੇਵਾ ਕਰਾਈ ਦਾ,
ਸਹੀ ਗੱਲ ਈ ਹੋਈ ਐ ਬਿਲਕੁਲ-ਬਿਲਕੁਲ ਤੁਹਾਡਾ ਨਾਮ ਈ ਆਲ਼ੇ-ਦੁਆਲ਼ੇ ਸਾਰੀ ਦੁਨੀਆਂ ਚ ਈ ਬੋਲਿਆ। ਸ਼ਹਿਰ ਆ ਪਿੰਡ ਵੱਜ ਦੇ ਦੇਖੋ ਵ
ਹਾਂਜੀ।
ਬਸ ਹੁਣ ਆਪਾਂ ਤੇ ਦੇਖ ਸੋਚ ਲਿਆ।
ਹਾਂਜੀ-ਹਾਂਜੀ।
ਮੈਂ ਭਾਜੀ ਨਾਲ ਕੰਮ ਕਰਾਣਾ ਆਪਣਾ
ਹਾਂ-ਹਾਂ ਮੈਨੂੰ ਛੋਟੇ ਭਾਜੀ ਕਹਿੰਦੇ ਸੀ ਕਰਨ ਕਾ ਮੈਂ ਤਾਂ ਮੈਂ ਕਿਹਾ ਮੇਰਾ ਧਰਮ ਦਾ ਭਰਾ ਬਣਿਆ ਆ ਕਰੂਗਾ ਕਿਉਂ ਨੀ। ਹਾਂਜੀ-ਹਾਂਜੀ ਹਾਂਜੀ ਮੈਨੂੰ ਤਾਂ ਵਿਸ਼ਵਾਸ 'ਤੇ ਤੁਸੀਂ ਮੈਂ ਭਾਜੀ ਕੰਮ ਘਰ ਦਾ ਕੰਮ ਕਰਨ ਲਗੇ। ਭਾਜੀ ਨੇ ਮਹੀਨਾ ਡੇਢ ਮਹੀਨਾ ਮਹੀਨਾ ਲਾ ਲਾਣਾ ਕਹਿ ਦੇਣਾ ਟੈਮ ਪਾ ਲਾ ਨਾ ਵਿੱਚ।
ਓ ਭਾਜੀ ਲੋਕੀਂ ਅੱਜ-ਕੱਲ੍ਹ ਪਤਾ ਕੀ ਕਰਦੇ ਨੇ।
ਹਾਂਜੀ-ਹਾਂਜੀ।
ਲੋਕੀ ਕਰਦੇ ਨੇ ਬਹੁਤ ਜ਼ਿਆਦਾ-ਜਿਆਦਾ ਮਾਰਨ। ਮੈਂ ਤੁਹਾਨੂੰ ਦਸ ਘੰਟੇ ਲਿਖਵਾਤੇ ਨਾ ਠੀਕ ਐ। ਤੇ ਹੋਰ ਚੱਪੁ ਕੀ ਹੁੰਦਾ। ਦੂਜਾ ਜਿਹੜਾ ਦਸ ਘੰਟਿਆਂ ਦਾ ਹੋਏਗਾ ਨਾ ਕੰਮ। ਉਹ ਛੇ ਘੰਟੇ 'ਚ ਕਰ ਦੇਣਗੇ।
ਹਾਂਜੀ-ਹਾਂਜੀ।
ਔਰ ਤੁਹਾਨੂੰ ਲਿਖਵਾਂਗੇ ਦੱਸ।
ਇਹਨੂੰ ਆ ਗੇ ਦਸ
ਆਪਾਂ ਉਹਨਾਂ 'ਚੋ ਨੀ ਹੈਗੇ।
ਹਾਂਜੀ-ਹਾਂਜੀ।
ਉਸ ਤੋਂ ਬਾਅਦ ਦੂਸਰਾ ਜੀ ਸਾਡੇ ਛੇ ਸਭ ਸੇ ਵਧੀਆ ਖਾਸੀਅਤ ਹੈ। ਜਿੰਨਾ ਸਮਾਨ ਮਾਲਕ ਤੁਹਾਡਾ ਕਹਿਣਾ ਉਨ੍ਹਾਂ ਹੀ ਲਿਖਵਾਉਣਾ ਹਾਂਜੀ।
ਹਾਂਜੀ, ਬਿਲਕੁਲ ਵਧੀਆ ਗੱਲ ਐ ਬਾਈ। ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਬਿਲਕੁਲ। ਸਹਿਮਤ ਆ ਤੁਹਾਡੀ ਗੱਲ ਨਾਲ ਭਾਜੀ ਮੈਂ ਤਾਂ ਹਾਂਜੀ-ਹਾਂਜੀ।
'ਤੇ ਮੈਂ ਕਿਹਾ ਭਾਜੀ ਫਿਰ ਪੇਂਟ ਕਿਹੜੇ ਦਾ ਰੰਗ ਕਰਾਣਾ।
ਪੇਂਟ ਭਾਜੀ ਤੁਸੀਂ ਇੰਨੇ ਫੇਮਸ ਹੋ ਤੁਹਾਨੂੰ ਪੇਟਾਂ ਵਾਲੇ ਜਾਦ ਨੂੰ 'ਤੇ ਸਾਨੂੰ ਕੀ ਨੋਲਜ ਪੇਟਾ ਪੂੰਟਾਂ ਵਾਰੇ ਭਾਜੀ ਇਸ ਟਾਈਮ ਕੀ ਚੱਲਦਾ ਕੀ ਨੀ ਚੱਲਦਾ ਭਾਜੀ।
ਇਹ ਤੁਸੀਂ ਸਾਨੂੰ ਦੱਸੋਗੇ ਕੀ ਚੱਲਦਾ ਕੀ ਨਹੀਂ ਚੱਲਦਾ। ਉਹੀ ਕਰੋਗੇ ਤੁਸੀਂ ਆਪਣੀ ਮਰਜ਼ੀ ਨਾਲ
ਚਲੋ ਭਾਜੀ, ਮੈਂ ਫਿਰ ਮੇਰੀ ਗੱਲ ਸੁਣੋ।
ਹਾਂਜੀ-ਹਾਂਜੀ।
ਮੈਂ ਪੇਂਟ ਆਪਣੇ ਹਿਸਾਬ ਦਾ ਕਰਦਾਂਗਾ। ਜਿਹੜਾ ਜ਼ਿਆਦਾ ਗੰਦਾ ਵੀ ਨਾ ਲੱਗੇ ਜਿਆਦਾ ਵਧੀਆ ਜ਼ਿਆਦਾ ਅੱਖਾਂ 'ਚ ਵੀ ਨਾ ਚੁਬੇ ਠੀਕ ਆ ਭਾਜੀ। 'ਤੇ ਦੂਸਰਾ ਦੂਸਰਾ ਰੰਗ ਗੇਟ 'ਤੇ ਬਰਾਉਨ ਕਰ ਦਾਂਗੇ।
ਠੀਕ ਐ ਜੀ।
ਹਾਂਜੀ ਠੀਕ ਆ ਭਾਜੀ।
ਹਾਂਜੀ ਬਸ ਠੀਕ ਐ ਭਾਜੀ।
ਚਲੋ ਫਿਰ ਮੈਂ ਕੱਲ੍ਹ ਮਿਲਦੇ ਆਂ 'ਤੇ ਆਪਣਾ
ਭਾਜੀ ਆਪਣਾ ਉਹ ਕਹਿੰਦਾ ਭਾਜੀ ਉਹ ਕਹਿੰਦੇ ਭਾਜੀ ਵੀ ਇੱਕ ਮਣ ਸੁਣਿਆ ਸੀ ਮੈਂ ਤੁਹਾਡੇ ਕੋਲ ਬਹੁਤ ਦੁਨੀਆਂ ਤੁਡੇ-ਤੁਡੇ ਬਾਰੇ ਦੀ ਪੇਂਟ ਦੇ ਵਿੱਚ ਡਿਜਾਇਨ ਵੀ ਬਣਾ ਦਿੰਦੇ ਓ। ਮੋਰ ਬਣਾ ਦਿੰਨੇ ਆਂ ਜਿੰਨਾ ਹਰ ਚੀਜ਼ਾਂ ਬਣਾ ਦਿੰਨੇ ਹਨਾ ਬਾਈ
ਹਮ।
ਕਹਿੰਦਾ ਦੇਖੀਆਂ, ਕਹਿੰਦਾ ਭਾਜੀ ਲਾਲਾ ਬਣਾ ਕੇ‌ ਮੈਂ ਕਿਹਾ ਕਿੱਦਾਂ ਬਣਦੀ ਹੁੰਦੀ ਆ ਕਹਿੰਦਾ ਭਾਜੀ ਕਲਾ ਹੀ ਇੰਦਾ ਦੀ ਏ।
ਉਹ ਬੱਸ ਭਾਜੀ ਆ ਸਾਡੇ ਅਤੇ ਗੁਰੂ ਮਹਾਰਾਜ ਨੇ ਕਲਾ ਦੇਣੀ ਏ ਚਲੋ ਭਾਜੀ ਮੈਂ ਕਿਹਾ ਕੱਲ੍ਹ ਟਾਈਮ ਵੀ ਬੜਾ ਹੋ ਰਿਹਾ 'ਤੇ ਮੈਂ ਆਪਣੇ ਬੱਚਿਆਂ ਨੂੰ ਸਕੂਲ ਲੈਣ ਜਾਂਦਾ 'ਤੇ ਕੱਲ੍ਹ ਕਰਦਾ ਠੀਕ ਐ।
ਠੀਕ ਆ ਬਾਈ ਗੁੱਡ ਨਾਈਟ ਛੇੇੇ ' ' ਸੱਸੀ੍ ਕਾਲ।
ਠੀਕ ਐ ਭਾਜੀ, ਠੀਕ ਐ, ਧੰਨਵਾਦ ਤੁਹਾਡਾ ਠੀਕ ਐ ਜੀ, ਠੀਕ ਐ। ' ' ਠੀਕ।